ਹੈਲੋ! ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ-ਚਾਲ ਹੈ ਤੁਹਾਡਾ?
ਕਿ
ਮੇਰਾ ਤੇ ਭੈਣ ਜੀ ਠੀਕ ਏ, ਤੁਸੀਂ ਅਪ ਆਪਣਾ ਸੁਣਾਓ ਠੀਕ।
ਹਾਂਜੀ, ਸਭ ਵਧੀਆ ਇੱਥੇ ਵੀ।
ਇੱਕ ਮਿਨਟ। ਹਾਂਜੀ, ਭੈਣ ਜੀ।
ਮੌਸਮ ਕਿੱਦਾਂ ਦਾ ਓਥੇ ਭੈਨਜੀ?
ਮੌਸਮ ਤੇ ਭੈਨਜੀ ਐਵੇਂ ਦਾ ਈ ਹੈਗਾ, ਗਰਮੀ ਬੜੀ ਪੈ ਰੀ ਏ।
ਅੱਛਾ, ਇੱਥੇ ਵੀ ਸੇਮ ਆ ਭੈਨਜੀ।
ਅੱਛਾ! ਮੈਂ ਕਿਆ ਸ਼ੈਦ ਓਥੇ ਥੋੜ੍ਹਾ ਮੌਸਮ ਬਦਲਿਆ ਹੋਏਗਾ ਹੁਣ, ਮੈਸੇਜ ਆਏ ਸੀ ਨਾ ਫੇਸਬੁੱਕ ਵਗੈਰਾ ਤੇ ਕਿ ਥੋੜ੍ਹਾ ਮੌਸਮ ਚੇਂਜ ਹੋਏਗਾ। ਪੰਜਾਬ ਇਚ।
ਪਤਾ ਨੀ ਭੈਨਜੀ ਦੇਖੋ ਆਪਾਂ ਤਾਂ ਕੈਂਦੇ ਹੋ ਜਾਈਏ ਕਿਉਂਕਿ ਗਰਮੀ ਬਹੁਤ ਪੈ ਰੀ ਐ। ਅੱਜ ਤਾਂ ਲਾਈਟ ਵੀ ਚਲੀ ਗਈ ਸੀ ਭੈਨਜੀ ਸਾਡੇ।
ਅੱਛਾ ਭੈਨ ਜੀ।
ਕੈਂਦੇ ਲੰਬਾ ਕੱਟ ਲੱਗਿਆ ਆ ਤੇ ਬੜੀ ਦੇਰ ਬਾਅਦ ਆਏਗੀ ਫੇਰ ਦੁਪੈਰੇ ਆਈ ਭੈਣ ਜੀ ਢਾਈ ਵਜੇ।
ਅੱਛਾ! ਐ ਵੀ ਬੜਾ ਵਕਤ ਆਉਂਦਾ ਟਾਈਮ ਜੇ ਲਾਈਟ ਬੰਦ ਹੋ ਜੇ ਤੇ ਬੰਦੇ ਨੂੰ ਚੈਨ ਨੀ ਆਂਦਾ ਅੱਜ ਕੱਲ੍ਹ।
ਹਾਂਜੀ-ਹਾਂਜੀ ਭੈਨ ਜੀ ਏ ਤਾਂ ਗੱਲ ਹੈ। ਹੋਰ ਭੈਨਜੀ? ਔਨਲਾਈਨ ਸ਼ੋਪਿੰਗ ਨੀ ਕੀਤੀ ਤੁਸੀਂ ਭੈਨਜੀ?
ਨਈ ਭੈਨ ਜੀ ਵੈਸੇ ਕੱਪੜਿਆਂ ਵਗੈਰਾ ਦੀ ਤੇ ਨੀ ਕੀਤੀ ਪਿੱਛੇ ਜੇ ਮੈਂ ਅਪਣੀ ਭੈਣ ਕੋਲ ਗਈ ਦੀ ਸੀ ਓਦੀ ਕੁੜੀ ਕਰਦੀ ਏ ਬੜੀ ਔਨਲਾਈਨ ਸ਼ੋਪਿੰਗ ਓਨੇ ਤੇ ਕੈਨਵਸ ਮੰਗਾਏ ਹੋਏ ਸੀ ਜੇ ਭੈਨ ਜੀ। ਬੜੀ ਅੱਛੀ-ਅੱਛੀ ਪੇਂਟਿੰਗ ਕਰਦੀ ਸੀ ਜੀ ਓ ਕੈਨਵਸ ਉੱਤੇ।
ਅੱਛਾ ਭੈਨ
ਹਾਂ। ਫੇਰ ਮੇਰੀ ਬੇਟੀ ਹੈਗੀ ਏ ਛੋਟੀ ਤੇ ਓਨੂੰ ਬੜਾ ਅੱਛਾ ਲੱਗਾ ਓਨੇ ਫੇਰ ਓਦੇ ਕੋਲ ਕੈਨਵਸ ਦੀ ਪੇਂਟਿੰਗ ਸਿੱਖੀ ਥੋੜ੍ਹੀ ਬੋਤ ਫੇਰ ਓ ਮੇਰੇ ਮਗਰ ਪੈ ਗਈ, ਮੰਮਾ ਮੈਨੂੰ ਵੀ ਕੈਨਵਸ ਮੰਗਾ ਕੇ ਦੋ ਫੇਰ ਮੈਂ ਓ ਔਨਲਾਈਨ ਮੰਗਾਏ ਸੀ ਕੈਨਵਸ ਨਾ।
ਅੱਛਾ।
ਹੁਨ ਅੱਜ ਈ ਆਏ ਨੇ ਤੇ ਲੱਗੀ ਹੋਈ ਏ ਪੇਂਟਿੰਗ ਕਰਨ ਕੈ ਰੀ ਏ ਮੰਮਾ ਮੈਨੂੰ ਦੀਦੀ ਨੂੰ ਫੋ ਫ਼ੋਨ ਮਿਲਾਓ, ਮੈਂ ਦੀਦੀ ਨੂੰ ਦਿਖਾਣੇ ਨੇ ਫਿਰ ਮੈਂ ਕਿਆ ਪੈਲੇ ਤੂੰ ਕੁਛ ਬਣਾ ਲੈ ਫੇਰ ਤੂੰ ਦੀਦੀ ਨੂੰ ਦਿਖਾਈ।
ਏ ਤਾਂ ਵਧੀਆ ਗੱਲ ਐ ਭੈਨਜੀ। ਹੁਨ ਫੇਰ ਓ ਕੁਛ ਵਧੀਆ ਈ ਬਣਾਏਗੀ ਭੈਨਜੀ?
ਹਾਂਜੀ ਭੈਨਜੀ ਲੱਗੀ ਤੇ ਹੋਈ ਏ ਕੁਛ ਕਰਨ ਦੇਖੋ ਹੁਣ ਕੀ ਬਨਾਂਦੀ ਏ ਯਾਂ ਕੁਛ ਖਰਾਬ ਕਰੇਗੀ ਯਾ ਕੁਛ, ਚਲੋ ਮੈਂ ਕੈਂਨੀ ਆ ਕੋਈ ਗੱਲ ਨੀ ਖਰਾਬ ਵੀ ਕਰੇ ਥੋੜਾ ਓ ਤੇ ਹੋਏਗਾ ਨਾ ਬੱਚਾ ਕਿਸੇ ਹੋਰ ਪਾਸੇ ਧਿਆਨ ਲਗਾ ਰਿਆ ਵੇ।
ਹਾਂਜੀ-ਹਾਂਜੀ ਭੈਨ ਜੀ ਕਿਉਂਕਿ ਨਾ ਸਟਾਰਟਿੰਗ ਚ ਖ਼ਰਾਬ ਈ ਬਨਦਾ ਫੇਰ, ਹੋਲੀ-ਹੋਲੀ ਬਚ ਸਈ ਹੁੰ
ਮੈਂ ਤੇ ਕਿਆ ਏ, ਹਾਂਜੀ-ਹਾਂਜੀ ਭੈਨਜੀ ਮੈਂ ਤੇ ਕਿਆ ਏ, ਕੈਂਦੀ ਮੰਮਾ ਖਰਾਬ ਹੋਜੇ ਮੈਂ ਕਿਆ ਕੋਈ ਗੱਲ ਨੀ ਬੇਟਾ ਹੋਨ ਦੇ ਖਰਾਬ
ਹੈਲੋ।
ਹਾਂਜੀ-ਹਾਂਜੀ, ਭੈਨ ਜੀ।
ਹੈਲੋ। ਹੈਲੋ, ਹੈਲੋ ਭੈਨ ਜੀ। ਹਾਂਜੀ-ਹਾਂਜੀ, ਵਿੱਚ ਕੋਈ ਗਾਨਾ ਜੇਆ ਵਾੱਜ ਗੇਆ ਸੀ, ਭੈਨ ਜੀ।
ਵੀਡੀਓ ਜੀ ਚਾੱਲ ਗੀ ਸੀ, ਓ ਜੇੜਾ ਵੇਖ ਕੇ ਬਨਾ ਰੀ ਸੀ ਨਾ। ਪੇਂਟਿੰਗ ਓ ਫਿਰ ਮੈਂ ਬਾੰਦ ਕੀਤੀ ਓਨੂ, ਇੱਕੋ ਦਮ ਆਗੀ ਸੀ ਓਤੇ।
ਅੱਛਾ ਭੈਨ ਜੀ, ਮੈਨੂੰ ਲਗੇਆ ਮਿਊਜਿਕ ਸੁਨਨ ਲਾੱਗ
ਨਈ-ਨਈ, ਮੈਂ ਨੀ ਮਿਊਜ਼ਿਕ, ਮੈਂ ਜਦੋਂ ਫੋਨ ਕੋਲਸ ਵਗੈਰਾ ਤੇ ਹੋਨ ਨੀ ਏ ਨਾ ਫਿਰ ਮੈਂ ਸ਼ਾਂਤੀ ਨਾਲ ਈ ਗੱਲਾਂ ਕਰਨਾ ਪਸੰਦ ਕਰਨੀ ਆ। ਕੋਓਂਕੀ ਫਿਰ ਸਮਝ ਨੀ ਨਾ ਆਂਦੀ।
ਹਾਂਜੀ ਭੈਨ ਜੀ, ਏ ਵੀ ਸਈ ਐ। ਮਿਊਜਿਕ ਬੰਦਾ ਕੱਲੇਆਂ ਈ ਸੁਨਦੈ, ਅਰਾਮ ਨਾਲ ਨਾ ਸ਼ਾਂਤੀ ਚ।
ਹਾਂਜੀ।
ਯਾ ਹੈਡਫੋਨ ਲਗਾ ਕੇ ਬੰਦੇ ਸੁਨ ਲੈਨ ਭੈਨ ਜੀ।
ਹਾਂਜੀ, ਐ ਤੇ ਹੈ ਭੈਨ ਜੀ।
ਮੇਰੀ ਮੰਮੀ ਨਾਲ ਗਾੱਲ ਹੁੰਦੀ ਪਈ ਸੀ, ਆਪਾਂ ਮੰਮ, ਮੰਮੀ ਤੇ ਮੈਂ ਏਈ ਗਾੱਲ ਕਰਦੇ ਪੇ ਸੀ ਸੀਗੇ ਭੈਨ ਜੀ। ਕੀ ਆ ਫੋਨ ਦੇ ਨਾਲ ਤਾ ਕਾਫੀ ਫਾਏਦਾ ਹੋ ਗੇਆ, ਆਪਾਂ ਏ ਅਪਨੇ ਰਿਸ਼ਤੇਦਾਰਾਂ ਨਾਲ ਰੋਜ ਗੱਲਾਂ ਕਾਰ ਸਕਦੇ ਆਂ। ਕਿੱਥੇ ਆਪਾਂ ਗਾੱਲ ਨੀ ਕਰ ਸੀ, ਹੁਨ ਆਪਾਂ ਗੱਲਾਂ ਈ ਗੱਲਾਂ ਕਰਨ ਲਾੱਗ ਗੇ ਆਂ, ਭੈਨ ਜੀ।
ਐ ਤੇ ਹੈ, ਸਈ ਗਾੱਲ ਏ ਭੈਨ ਜੀ, ਆੱਜ ਕੱਲ ਟੈਕਨੋਲੋਜੀ ਬੋਤ ਵਾੱਲ ਗੀ ਏ ਕਿਤੇ ਫੋਨ ਤੇ ਗਾੱਲ ਹੁਨ, ਪੇ ਪ੍ਹੈਲੇ ਟਾਈਮ ਤੇ ਕਿਤੇ ਬੰਦਾ ਚਿੱਠੀਆਂ ਲਿਖਦਾ ਸੀ।
ਹੂੰ।
ਫੇਰ ਫੋਨਸ ਆਏ, ਦੂਜੇ ਟੈਲੀਫੋਨ ਆਏ। ਫੇਰ ਹੌਲੀ-ਹੌਲੀ ਮੋਬਾਈਲ ਹੋਏ ਫੇਰ ਵਟਸਐਪ ਆਈ, ਫੇਰ ਹੁਨ ਤੇ ਬੰਦਾ ਐ ਸਮਜ ਲੋ, ਅਸੀ ਦੇਖ ਵੀ ਸਕਨੇ ਆਂ ਇੱਕ ਦੂਜੇ ਨੂੰ। ਏਨੀ ਟੈਕਨੋਲੋਜੀ ਵਾੱਦ ਗਈ ਏ।
ਭੈਨ ਜੀ, ਟੈਕਨੋਲਜੀ ਤਾਂ ਬੜੀ ਵਾੱਦ ਗਈ ਐ। ਲੈਪਟੋਪ ਵੀ ਆ ਗੇ ਨੇ, ਸਕਾਈਪ ਨਾਮ ਦੀ ਵੀ ਇੱਕ ਚੀਜ, ਭੈਨ ਜੀ ਓ ਤੋ ਵੀ ਬੰਦਾ ਵੀਡੀਓ ਕੋਲ ਕਾਰ ਸਕਦਾ ਮਤ ਪਾ ਫੇਸ ਟੂ ਫੇਸ ਇੱਕ ਦੂਜੇ ਦੀ ਸ਼ਕਲਾਂ ਦੇਖ ਕੇ ਵੀ ਗੱਲਾਂ ਕਾਰ ਸਕਦੇ ਆਂ ਓਦੇਂ ਚ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਭੈਨ ਜੀ, ਬੋਤ ਟੈਕਨੋਲਜੀ ਵਾੱਦ ਗੀ ਏ ਆੱਜ-ਕਾੱਲ ਤੇ।
ਹੂੰ। ਹਾਂਜੀ ਭੈਨ ਜੀ, ਤੂਸੀ ਕੀ ਬਨਾਏਆ ਆੱਜ ਭੈਨ ਜੀ?
ਭੈਨ ਜੀ ਆੱਜ ਬਨਾਏ ਸੀ, ਆੱਜ ਭੈਣ ਜੀ ਇੱਕ ਗੈਸਟ ਆਏ ਸੀ। ਤੇ ਅ ਬਨਾਏ ਸੀ, ਛੋਲੇ, ਚਾਵਲ, ਪਨੀਰ ਨਾਲ ਰਾਏਤਾ ਪਾਏਆ ਹੋਏਆ ਸੀ।
ਅੱਛਾ ਭੈਨ ਜੀ। ਸਾਡੀ ਤਾਂ ਮੰਮੀ ਨੇ ਆੱਜ ਦਾਲ ਈ ਬਨਾਈ ਭੈਨ ਜੀ। ਕਾੱਲ ਮੀਟ ਬਨਾਏਆ ਸੀ, ਭੈਨ ਜੀ।
ਸਵੇਰੇ ਦਾਲ ਬਨਾ ਤੀ ਤੂਆਡੀ ਮੰਮੀ ਨੇ, ਭੈਣ ਜੀ?
ਨਈ ਸਵੇਰੇ ਨੀ ਹੁਨ, ਦਾਲ ਬਨਾਂਦੇ ਪਏ ਨੇ ਸ਼ ਸ਼ਾਮ ਨੂੰ, ਰਾਤੀ ਖਾਵਾਂਗੇ। ਹਾਂਜੀ-ਹਾਂਜੀ, ਭੈਨ ਜੀ।
ਚਲੋ ਅੱਛੀ ਗਾੱਲ ਏ, ਡਿਨਰ ਵੀ ਬਨਾ ਕੇ ਬੰਦਾ ਟਾਈਮ ਸਿਰ ਰਾੱਖ ਦੇਂਦੈ। ਤੇ ਫੇਰ, ਬੱਸ। ਫੁਲਕੇ ਰੈ ਜਾਂਦੇ ਨੇ, ਫੁਲਕੇ ਤੇ ਜਿਸ ਟੈਮ ਮਰਜੀ ਉਤਾਰ ਲੇ ਬੰਦਾ। ਜਿਸ ਟੈਮ ਖਾਨੇ ਨੇ ਗਰਮ-ਗਰਮ ਬਨਾ ਲੈਂਦਾ ਵੇ।
ਏ ਵੀ ਗਾੱਲ ਏ, ਭੈਨ ਜੀ। ਤੂਆਨੂੰ ਪਤੈ ਭੈਨ ਜੀ, ਇੱਕ ਓਨਲਾਈਨ ਬੰਦਾ, ਓਨਲਾਈਨ ਮੰਗਾਏਆ ਸ ਸੀਗਾ ਪਾਰਸਲ, ਤੇ ਮੰਮੀ ਨੇ ਤੇ ਓ ਗ਼ਲਤ ਆ ਗੇਆ ਸੀਗਾ ਭੈਨ ਜੀ, ਸਾਈਜ ਨੀ ਆਏਆ ਸਈ। ਫੇਰ ਮੰਮੀ ਨੇ ਓ ਬਦਲਾਏਆ। ਰਿਟਰਨ ਕੀਤਾ, ਏ ਓ ਮੰਮੀ ਨੂੰ ਲ ਮੰਮੀ ਨੂੰ ਪਤਾ ਈ ਨੀ ਲੱਗਾ, ਕੈੜਾ ਸਾਈਜ ਆ ਪਾਨੇ। ਏ ਵੀ ਇੱਕ ਘਾਟਾ ਆਏਆ ਭੈਨ ਜੀ, ਔਨਲਾਈਨ ਨਾ ਪਤਾ ਨੀ ਲੱਗਦਾ, ਫੇਰ ਸਾਨੂੰ ਸਾਈਜ ਦਾ ਵੀ ਨਾ।
ਹਾਂਜੀ-ਹਾਂਜੀ, ਐ ਤੇ ਹੈ। ਥੋੜਾ ਕੱਪੜਾ ਮੰਗਾਨ ਇਚ ਥੋੜਾ ਹਮੇਸ਼ਾ ਕਨਫਿਊਜਨ ਰੈਂਦੀ ਏ। ਕਿਉਂਕਿ ਸਾਨੂੰ ਕਈ ਵਾਰ ਐਵੇਂ ਲਗਦੈ, ਕੱਪੜਾ ਪਤਾ ਨੀ ਕਿਵੇਂ ਦਾ ਆਏ।
ਹਾਂਜੀ-ਹਾਂਜੀ।
ਅਗਰ ਰੇਡੀਮੇਟ ਮੰਗਵਾਂਗੇ ਤੇ ਸਾਨੂੰ ਐ ਹੋਏਗਾ ਕਿ ਸਾਨੂੰ ਸਾਈਜ ਆਏਗਾ ਕੇ ਨਈ ਆਏਗਾ। ਬੜੀ ਦਿੱਕਤ ਹੋਂਦੀ ਏ ਭੈਨ ਜੀ, ਐ ਔਨਲਾਈਨ ਸ਼ੋਪਿੰਗ ਦੀ ਵੀ।
ਹੋਰ ਕੀ, ਭੈਨ ਜੀ। ਮੈਂ ਤਾਂ ਕੇਆ, ਭੈਨ ਜੀ। ਮੈਂ ਤਾਂ ਨਾ ਨਵੀਆਂ ਚੀਜਾਂ ਸਿੱਖੀਆਂ, ਜਿੱਦਾਂ ਕਿ ਨਾ ਘਾਰ ਚ ਮੈਨੂੰ ਬੜੇ ਸਾਰੇ ਪੌਦੇ ਲਾਨੇ ਸ਼ੁਰੂ ਕਾਰਤੇ, ਭੈਨ ਜੀ, ਮੈਂ ਜਿੱਦਾਂ ਨਵੀਆਂ, ਜਿੱਦਾਂ ਨਵੇਂ ਪਲਾਂਟਸ ਲਗਾਨੇ ਸ਼ੁਰੂ ਕਾਰਤੇ, ਭੈਨ ਜੀ। ਗ ਗਾਰਡਨਿੰਗ ਵਾੱਲ ਥੋੜਾ ਧੇਆਨ ਦਿੱਤਾ।
ਅੱਛ ਛਾ, ਛਾ
ਹਾਂਜੀ, ਭੈਨ ਜੀ ਅ ਤੁਸ ਅ ਤੇ ਆਪਾ ਬੂਟੇ ਲਾਏ ਜਿੱਦਾਂ, ਸੰਤਰੇ ਦਾ ਬੂਟਾ, ਓਹ ਨਿੰਬੂ ਦਾ ਬੂਟਾ ਲਾਏਆ ਸੀ, ਭੈਨ ਜੀ। ਤੇ ਇੱਕ ਸਾਲ ਛਾੱਡ ਕੇ ਈ ਸੰਤਰੇ ਉਗਦੇ ਨੇ।
ਅੱਛਾ-ਅੱਛਾ, ਨਾਲ ਨੀ ਉਗ, ਨਾਲੋਂ-ਨਾਲ ਨੀ ਉੱਗਦੇ।
ਨਈ-ਨਈ ਭੈਨ ਜੀ, ਇੱਕ ਸਾਲ ਛਾੱਡ ਕੇ ਈ ਆਂਦੇ ਨੇ।
ਅੱਛਾ-ਅੱਛਾ, ਠੀਕ।
ਹਾਂਜੀ, ਤੇ ਜੇ ਜਾਦਾ ਉਗ ਜਾਨ ਤਾਂ ਫੇਰ, ਭੈਨ ਜੀ ਫੇਰ ਆਪਾਂ ਅ ਹੋਰ ਕਾਰ ਲੈਂਨੇ ਆ। ਸ, ਅ ਵਾੰਡ ਦੇਨੇ ਆ, ਲੋਕਾਂ ਚ।
ਅੱਛਾ-ਅਛਾ, ਠੀਕ। ਕਿ ਹਾਂਜੀ ਐ ਵੀ ਹੈਗੈ, ਫਰੂਟ ਲੱਗੇਆ ਐ, ਅਗਰ ਘਾਰ ਦੀ ਖੇਤੀ ਏ, ਤੇ ਘਾਰ ਦੇ ਘਾਰ ਲੱਗੇਐ, ਤੇ ਫੇਰ ਸਾਰੇਆਂ ਨੂੰ ਰਾਲ-ਮਿਲ ਕੇ ਸਾਰੇਆਂ ਨ ਬੰਦੇ ਨੂੰ ਦੇਨਾ ਚਾਈਦਾ ਵੇ, ਪਤਾ ਚੱਲਦਾ ਏ ਵੀ ਏਨਾਂ ਨੇ ਫਰੂਟ ਲਗਾਏਆ ਹੋਏਆ ਸੀ, ਤੇ ਵੰਡੇਆ ਵੇ ਪ੍ਹੈਲਾਂ ਫਰੂਟ।
ਹਾਂਜੀ, ਭੈਨ ਜੀ। ਪਹਿਲਾਂ ਤਾਂ ਸਾਡੇ ਉਹ, ਸੰਤਰੇ ਦੇ ਬੂਟੇ ਤੇ ਕੱਲੇ ਤਿੰਨ ਸੰਤਰੇ ਉੱਗਏ ਸੀਗੇ।
ਹੋਰ ਕੀ ਲਗਾਇਆ ਦਾ ਸੰਤਰੇ ਦੇ ਨਾਲ ਤੁਸੀਂ?
ਨਿੰਬੂ ਦਾ ਬੂਟਾ ਵੀ ਲਾਇਆ ਸੀਗਾ ਭੈਣ ਜੀ।
ਫਿਰ ਨਿੰਬੂ ਆਏ ਭੈਣ ਜੀ?
ਹਾਂਜੀ ਹਾਂਜੀ ਭੈਣ ਜੀ ਬੂ ਤਾਂ ਆਏ ਸੀਗੇ। ਕਈ ਤਾਂ ਮੰਗਦੇ ਵੀ ਨੇ ਸਾਡੇ ਤੋਂ, ਫਿਰ ਆਪਾਂ ਉਹਨਾਂ ਨੂੰ ਦੇਨੇ ਹਾਂ ਨਿੰਬੂ।
ਹਾਂਜੀ ਉਹੀਓ ਗੱਲ ਹੈਗੀ ਏ ਫਿਰ ਦੇਣਾ ਹੀ ਪੈਂਦਾ ਏ।
ਹੂੰ ਹੂੰ ਉਹ ਤਾਂ ਹੈ ਭੈਣ ਜੀ।
ਕਿਹੜੀ ਦਾਲ ਬਣਾਈ ਭੈਣ ਜੀ ਫਿਰ ਇਸ ਟਾਈਮ, ਤੁਹਾਡੀ ਮੰਮੀ ਨੇ
ਹੋਰ ਸੁਣਾਓ ਭੈਣ ਜੀ ਉੱਥੇ ਤੁਸੀਂ ਨੀ ਗਾਰਡਨਿੰਗ ਵਗੈਰਾ ਦਾ ਸ਼ੌਕ ਰੱਖਿਆ ਕੋਈ?
ਰੱਖਿਆ ਹੋਇਆ ਭੈਣ ਜੀ ਇੰਨਾ ਜ਼ਿਆਦਾ ਨੀ ਹੈ ਥੋੜਾ ਬਹੁਤ ਹੀਏ, ਗਮਲੇ ਵਗੈਰਾ ਲਗਾਏ ਹੋਏ ਨੇ। ਬਸ ਥੋੜ੍ਹੇ ਬਹੁਤ ਲਗਾਏ ਦੇ ਨੇ ਇੰਨੇ ਜ਼ਿਆਦਾ ਨਹੀਂ ਲਗਾਏ ਦੇ।
ਅੱਛਾ ਭੈਣ ਜੀ।
ਹਾਂਜੀ ਹਾਂਜੀ।
ਥੋੜ੍ਹੇ ਬਹੁਤੀ ਪਲਾਂਟਸ ਵਗੈਰਾ ਰੱਖੇ ਦੇ ਜ਼ਿਆਦ
ਹਾਂਜੀ ਜ਼ਿਆਦਾ ਨਹੀਂ। ਸੋਚ ਰਹੀ ਆਂ ਹੁਣ ਕਰਾਂਗੀ, ਕੁਛ ਗਰਮੀ ਬਹੁਤ ਏ ਨਾ। ਕਰਨ ਤੇ ਮਨ ਹੀ ਨਹੀਂੀ ਕਰਦਾ ਹੁਣ ਥੋੜ੍ਹੀ ਗਰਮੀ ਘੱਟੇਗੀ ਨਾ ਹੋ ਜਾਏ ਜਰਾ ਅਗਸਤ ਆਏਗੀ ਨਾ ਥੋੜ੍ਹਾ ਮਾਨਸੂਨ ਵਗੈਰਾ ਆ ਜਾਏ। ਫੇਰ ਬਣਾ ਕਰਾਂਗੀ ਆ ਕੰਮ।
ਹਾਂਜੀ ਭੈਣ ਜੀ ਇਹ ਵੀ ਗੱਲ ਠੀਕ ਹੈ ਗਰਮੀ ਦੇ ਵਿੱਚ ਨਹੀਂ ਹੁੰਦਾ ਕੰਮ, ਮੌਨਸੂਨ ਚ ਮਤਲਬ ਜਿਹੜੀ ਠੰਡ ਥੋੜ੍ਹੀ ਠੰਡ ਜਿਹੀ ਹੋ ਜਾਏ ਨਾ ਫੇਰ ਹੁੰਦਾ।
ਹਾਂਜੀ ਹਾਂਜੀ ਇਹੀ ਗੱਲ ਲੱਗੀ ਬਸ
ਚਲੋ ਭੈਣ ਜੀ ਫਿਰ ਸਤਿ ਸ਼੍ਰੀ ਅਕਾਲ। ਕਰਦੇ ਆਂ ਬਾਅਦ 'ਚ ਗੱਲ
ਹਾਂਜੀ ਭੈਣ ਜੀ ਠੀਕ ਏ ਜੀ।
ਠੀਕ ਹੈ ਹਾਂਜੀ।